ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
ਜੀ ਮੈਂ ਤਾਂ ਠੀਕ ਹਾਂ, ਤੁਸੀਂ ਸੁਣਾਓ ਜੀ?
ਹੋਰ ਤੁਸੀਂ ਕਿੱਦਾਂ ਦੇ
ਹਾਂਜੀ-ਹਾਂਜੀ, ਵਧੀਆ ਤੁਸੀਂ ਸੁਣਾਓ? ਕੀ ਕਰਨਗੇ
ਬਸ ਅਸੀਂ ਵੀ ਵਧੀਆ ਜੀ।
ਹਾਂਜੀ ਦੀਦੀ ਆਵਾਜ਼ ਨਹੀਂ ਆ ਮੇਰੀ ਤੁਹਾਨੂੰ ਮੇਰੀ।
ਜੀ ਹੋਰ ਤੁਸੀਂ ਹਾਂਜੀ-ਹਾਂਜੀ, ਹੁਣ ਆਈ ਤੁਹਾਡੀ ਅਵਾਜ਼। ਹੁਣ ਆ ਗਈ ਹੈ, ਹੁਣ ਆ ਗਈ ਹੈ।
ਹਾਂਜੀ ਮੈਂ ਹੁਣ ਬਾਹਰ ਹੋ ਕੇ ਗੱਲ ਕਰ ਰਹੀ ਸੀ ਨਾ।
ਹਾਂਜੀ-ਹਾਂਜੀ ਹੁਣ ਆ ਗਈ ਹੈ, ਤੁਹਾਡੀ ਆਵਾਜ਼।
ਹਾਂਜੀ, ਘਰ ਸਾਰੇ ਠੀਕ ਠਾਕ ਪਰਿਵਾਰ ਦੇ ਵਿੱਚ।
ਹਾਂਜੀ, ਹੋਰ ਤੁਹਾਨੂੰ ਕਿਹੜੀ ਮੂਵੀ ਦੇਖਣੀ ਪਸੰਦ ਹੈ।
ਮੈਂ ਮੂਵੀ ਨਾ ਜ਼ਿਆਦਾਤਰ ਪੰਜਾਬੀ ਦੇਖਦੀ ਹਾਂ।
ਹਾਂਜੀ ਮੈਨੂੰ ਵੀ ਪੰਜਾਬੀ ਮੂਵੀਜ਼ ਹੀ ਅੱਛੀ ਲੱਗਦੀ ਹੈ।
ਹਾਂਜੀ ਹਿੰਦੀ ਮੂਵੀਜ਼ ਮੈ ਘੱਟ ਹੀ ਦੇਖਦੀ ਹਾਂ, ਮੈ ਬਹੁਤ ਮਤਲਬ ਕਿ। ਦੇਖਣਾ, ਮੈਨੂੰ ਪਸੰਦ ਹੀ ਨੀ ਲੱਗਦਾ ਹਿੰਦੀ ਵੀ।
ਹਾਂਜੀ, ਹਾਂਜੀ।
ਪੰਜਾਬੀ, ਪੰਜਾਬੀ, ਪੰਜਾਬੀ ਮੂਵੀਜ਼ ਕਿਹੜੀ-ਕਿਹੜੀ ਤੁਸੀਂ ਦੇਖੀ?
ਹੈਜੀ।
ਪੰਜਾਬੀ ਮੂਵੀ ਕਿਹੜੀ-ਕਿਹੜੀ ਦੇਖੀ ਤੁਸੀਂ?
ਮੈਂ ਤੇ ਇਸ਼ਕਾ ਦੇ ਲੇਖੇ ਸੀਗੀ ਦੇਖੋ, ਇਸ਼ਕਾ ਦੇ ਲੇਖੇ ਵਾਲੀ ਫਿਲਮ ਲਾਸਟ ਟਾਈਮ। ਵੇਖੀ ਸੀ।
ਮੈਂ ਮੈਂ ਨਾ ਵੈਸੇ
ਫਿਲਮ।
ਮੈਂ ਨਾ ਵੈਸੇ ਹੁਣ ਟੀ ਵੀ ਦੇਖਣਾ ਬਹੁਤ ਮਤਲਬ ਕਿ ਪਸੰਦ ਨਹੀਂ ਕਰਦੀ, ਪਹਿਲਾਂ ਮੈਂ ਸਗੋਂ ਪਸੰਦ ਕਰਦੀ ਸੀ। ਜਦੋਂ ਮੈਂ ਅਨਮੈਰਿਡ ਸੀ, ਪਰ ਹੁਣ ਜਦੋਂ ਮੈਂ ਮੈਰਿਡ ਆ ਨਾ। ਹੁਣ ਮੈਨੂੰ ਮਤਲਬ ਟੀ ਵੀ ਦੇਖਣਾ ਵੀ ਮੈਨੂੰ ਪਸੰਦ ਨੀ ਹੈਗਾ। ਪਹਿਲਾਂ ਮੈਂ ਦੇਖਦੀ ਸੀ। ਹੁਣ ਨਹੀਂ ਮੈਨੂੰ ਦੇਖਣਾ, ਪੰਸਦ ਕਿਉਂਕਿ ਤੁਹਾਨੂੰ ਪਤਾ ਹੁਣ ਮੇਰੀ ਮੈਰਿਜ ਹੋ ਗਈ ਹੈ। ਫਿਰ ਕੋਈ ਮਤਲਬ ਘਰ ਦੇ ਵਿੱਚ ਕਿੰਨੇ ਕੰਮ ਕਰਾ ਰਹੇ ਜਾਂਦੇ ਨੇ।
ਹਾਂਜੀ, ਹੋਰ ਜੀ।
ਹਾਂਜੀ। ਹੂੰ। ਹਾਂਜੀ। ਹੈਲੋ।
ਹਾਂਜੀ-ਹਾਂਜੀ ਹੁਣ ਆ ਗਈ, ਤੁਹਾਡੀ ਆਵਾਜ਼ ਹੈਲੋ ਮਾੜਾ ਜਿਹਾ ਤੁਸੀਂ ਤੇਜ ਬੋਲੋਗੇ।
ਤੁਹਾਨੂੰ ਮੇਰੀ ਆਵਾਜ਼ ਨੀ ਆਉਂਦੀ ਮੈਂ ਤੇਜ਼ ਬੋਲਦੀ ਪਈ ਹੈ, ਵੈਸੇ।
ਹਰੇ ਉਹ ਥੋੜੇ ਨੈਟਵਰਕ ਜਿਹੇ ਇਸ਼ੂ ਹੁੰਦੇ, ਨਾ ਨੈਟਵਰਕ ਇਸ਼ੂ ਹੁੰਦੇ ਨੇ।
ਹੂੰ।
ਔਰ ਜੀ ਫਿਰ ਤੁਹਾਨੂੰ ਔਨਲਾਈਨ ਸ਼ੌਪਿੰਗ ਅੱਛੀ ਲੱਗਦੀ, ਕਿ ਔਫਲਾਈਨ ਅੱਛੀ ਲੱਗਦੀ ਹੈ।
ਮੈਨੂੰ ਵੈਸੇ ਨਾ ਔਫਲਾਈਨ ਹੀ ਵਧੀਆ ਲੱਗਦੀ ਹੈ, ਕਿਉਂਕਿ ਮੈਂ।
ਤੇ ਕੁਆਲਿਟੀ ਅਤੇ ਸਾਈਜ਼ ਦਾ ਵੀ ਬਹੁਤ ਫ਼ਰਕ ਪੈ ਜਾਂਦਾ ਹੈ।
ਗੱਲ ਬਿਲਕੁਲ ਸਹੀ ਆ ਪਤਾ ਕੀ ਗੱਲ ਹੁੰਦਾ ਵਾ। ਔਫਲਾਈਨ ਦੇ ਵਿੱਚ ਹੁੰਦਾ ਵਾ, ਕਿਉਂਕਿ ਆਪਾਂ ਬਾਜ਼ਾਰ ਦੇ ਵਿੱਚ ਜਾ ਕੇ। ਮਤਲਬ ਕਿ ਕੋਈ ਵੀ ਜਿੱਦਾਂ ਕੋਈ ਵੀ ਚੀਜ਼ ਲੈਣੀ, ਜਿੱਦਾਂ ਕੱਪੜੇ ਵੀ ਲੈਣੇ ਅਸੀਂ। ਦੇਖ ਸਕਦੇ ਚੈੱਕ ਕਰ ਸਕਦੇ, ਹੱਥ ਲਗਾ ਕੇ ਕੁਆਲਿਟੀ ਦੇਖ ਸਕਦੇ।
ਮਿਲ ਰਹੀ ਹੈ।
ਹਾਂਜੀ, ਕਈ ਵਾਰੀ ਪਤਾ ਕਿ ਮਤਲਬ ਕਿ, ਆਪਾਂ ਚੈੱਕ ਮਤਲਬ ਕੀ। ਉਹ ਵਧੀਆ ਕੇ ਪਾ ਕੇ ਚੈਕਿੰਗ ਰੂਮ 'ਚ ਜਾ ਕੇ ਦੇਖ। ਵੀ ਸਕਦੇ ਕਿ, ਸਾਨੂੰ ਫਟੀ ਆ ਨਾ।
ਔਫਲਾਈਨ ਤੇ ਅਸੀਂ ਬਾਹਰ ਗੇਨ ਵੀ ਕਰਦੇ ਹਾਂ, ਔਨਲਾਈਨ ਅਸੀਂ ਇਹ ਥੋੜ੍ਹਾ ਨਾ ਲਿਖਾਂਗੇ, ਭਾਰੀ ਥੋੜ੍ਹਾ ਘੱਟ ਕਰ ਲਿਓ।
ਹਾਂਜੀ, ਇਹ ਗੱਲ ਤਾਂ ਬਿਲਕੁਲ ਸਹੀ ਆ ਮਤਲਬ ਕਿ ਅਸੀਂ ਜਦੋਂ ਮਤਲਬ ਕਿ ਦੁਕਾਨ ਤੇ ਜਾਂਦੇ ਹਾਂ। ਤੇ ਮਤਲਬ ਉਹਨਾ ਨੇ ਰੇਟ ਦੀ ਵੀ ਗੱਲ ਕਰਤੀ। ਸਕਦੇ ਕਿ, ਭਾਜੀ ਤੁਹਾਨੂੰ ਇੰਨੇ ਰੇਟ ਦਾ ਦਿਖਾਓ, ਤੇ ਚਲੋ ਬਾਅਦ ਵਿੱਚ ਹਾਂਜੀ। ਹਾਂਜੀ ਰੇਟ ਆਪਾਂ ਘਟ ਵੀ ਕਰ ਸਕਦੇ, ਉਹਨਾ ਦਾ ਪਰ ਇਹਦੇ ਵਿਚ ਔਫਲਾਈਨ ਦੇ ਵਿਚ ਇਹ ਹੁਦਾ ਵਾ ਫਿਕਸ ਰੇ ਔਨਲਾਈਨ ਦੇ ਵਿਚ ਇਹ ਹੁੰਦਾ ਵਾ, ਕਿ ਫਿਕਸ ਰੇਟ ਹੁਦਾ ਵਾ ਕਿ ਅਸੀ ਉਹਨਾ ਨਾਲ ਜਿਨਾ ਰੇਟ ਆ ਆਪਾਂ ਉਸੇ ਰੇਟ ਤੇ ਮਤਲਬ ਕਿ, ਉਹਨਾ ਨਾਲ ਗਲ ਕਰਨੀ ਉਹਨਾ ਹੀ ਰੇਟ ਉਹਨਾਂ ਦੀ ਨਾ ਵਾ ਇਹ ਗਲ ਹੁਦੀ ਹੈ, ਤੇ ਕਈ ਵਾਰ ਉਹ ਪਤਾ ਕੀ ਹੁੰਦਾ ਲਾ ਲਾਈਨ ਵਿਚ ਤੇ ਯਾਰ ਉਹ ਡਿਲੀਵਰੀ ਦੇ ਵੀ ਚਾਰਜਿਸ ਲੈਦੀ ਅਲਗ
ਹਾਂਜੀ-ਹਾਂਜੀ ਵੈਸੇ ਤੁਸੀ ਕਦੀ ਓਨਲਾਈਨ ਔਡਰ ਕੀਤਾ?
ਹਾਂਜੀ ਮੈਂ ਔਨਲਾਈਨ ਇਕ ਇਹ ਦੋਰ ਨਾ ਲੈਨੂੰ ਆਇਆ ਸੀ। ਮੇਕਅਪ ਦਾ ਸਮਾਨ ਹੀ ਮੰਗਵਾਇਆ ਸੀ। ਤੇ ਬਿਲਕੁਲ ਮੈਨੂੰ ਕੁਆਲਿਟੀ ਸਹੀ ਨੀ ਲਗੀ ਇਹਦੀ
ਹਾਂਜੀ ਤੇ ਇਹ ਤੇ ਹੈਗਾ, ਜਦ ਸਾਨੂੰ ਅ ਅਖੇ ਸਾਹਮਣੇ ਕੱਪੜਾ ਨਾ ਵਿਖੇ, ਉਹ ਤੇ ਦੇਖੋ ਫੇਰ ਕੀ ਗਲ ਹੈਗੀ
ਇਹ ਮੰਗਵਾਏ ਸੀ ਮੈਂ ਨਾ ਕੋਈ ਮੇਕਅਪ ਦਾ ਸਮਾਨ ਮੰਗਵਾਇਆ ਸੀ। ਸਹੀ ਨ ਬਿਲਕੁਲ ਸਹੀ ਨ ਨਿਕਲਿਆ ਦੋ ਸੌ ਸੱਠ ਰੁਪਏ ਦਾ ਸੀ। ਉਹ ਵੀ ਬੇਕਾਰ ਹੀ ਨਿਕਲਿਆ ਮੈ ਚਲੋ ਮੰਗਵਾ ਲੈਂਦੀ ਹਾਂ
ਪੈਸੇ ਵੀ ਵਧ ਲੈ ਲੈਂਦੇ ਨੇ ਤੇ ਚੀਜ਼ ਵੀ ਘਟ ਹੀ ਦੇ ਦਿਦੇ ਨੇ ਬਿਲਕੁਲ ਘਟ ਤੇ ਬਿਲਕੁਲ ਬੇਕਾਰ ਕੁਆਲਿਟੀ ਦੀ ਚੀਜ਼ ਦੇ ਦਦੇ ਨੇ
ਹੋਰ ਇਹ ਗਲ ਸਹੀ ਹੈ। ਵੈਸੇ ਨਾ ਜਦੋ ਮੈ ਨਾ ਜਦੋਂ ਪੈਕਿੰਗ ਦੇਖੀ ਨਾ ਉਹਦੀ ਜਦੋ ਮੈਂ ਮੀਸ਼ੋ ਤੋ ਮੰਗਵਾਇਆ ਤੇ ਮੈਨੂੰ ਪੈਕਿੰਗ ਤੋਂ ਬਹੁਤ ਵਧੀਆ ਲਗ ਮੈ ਸ਼ਾਇਦ ਪੈਕਿੰਗ ਵਧੀਆ ਕੀਤੀ ਸੀ। ਫਰ ਵੀ ਸਮਾਨ ਵਧੀਆ ਹੈਗਾ- ਪਰ ਜਦੋਂ ਮੈਂ ਅੰਦਰ ਮਤਲਬ ਕੋਈ ਖੋਲ ਕੇਨ ਦੇਖਿਆ ਨਾ ਤੇ ਬੇਕਾਰ ਸਮਾਨ ਨਿਕਲਿਆ, ਮੈਂ ਫੇਰ ਰਿਟਰਨ ਕਰਨ ਵਾਸਤੇ ਵੀ ਮਤਲਬ ਕਿ ਪਾਇਆ ਰਿਟਰਨ ਵੀ ਨਹੀ ਹੋਇਆ
ਜੀ ਹਾਂ ਕਦੀ ਕਦਾਰ ਅਸੀਂ ਰਿਟਰਨ ਕਰਨ ਲਈ ਪਾਉਦੇ ਤੇ ਰਿਟਰਨ ਕਰਨ ਵਾਲੇ ਆਉਦੇ ਨਹੀਂੀ ਲੈਣ
ਬਿਲਕੁਲ ਇਹ ਗਲ ਸਹੀ ਹੈ। ਰਿਟਰਨ ਵੀ ਨੀ ਹੋਇਆ। ਫਿਰ ਫਿਰ ਮੈਨੂੰ ਬੜਾ ਗੁਸਾ ਹੋਇਆ ਫਿਰ ਪੈਸੇ ਪੈਸੇ ਦੀ ਇਕ ਸ ਇਕ ਵੇਸਟ ਹੋਏ ਪੈਸਾ ਵੇਸਟ ਹੀ ਹੋਏ
ਹਾਂਜੀ ਇਕ ਵਾਰੀ ਨੂੰ ਤਾਂ ਪੈਸੇ ਵੇਸਟ ਹੀ ਹੈਗੇ ਨੇ ਸਾਰੇ-
ਤੇ ਫੇਰ ਮੈ ਇਹੀ ਸੋਚਿਆ ਕਿ ਇਹ ਤੋ ਬੈਟਰ ਇਹ ਹੁਦਾ ਵੀ ਚਲੋ ਮੈ ਉਹ ਫ ਹਾਂਜੀ ਉਹ ਭਲਾ ਵਾਰੀ ਉਹ ਕਰਦੀ ਮਤਲਬ ਕਿ ਜਾ ਕੇ ਦੇਖ ਲੈਂਦੀ ਤੇ ਚਲੋ ਫਿਰ ਮੈਂ ਮਤਲਬ ਕਿ ਭਾਵੇ ਥੋੜਾ ਮਹਿਗਾ ਹੀ ਹੁਦਾ ਭਾਵੇ ਉਸੇ ਉੇ ਰੇਟ ਤੇ ਮਿਲ ਜਾਣਾ
ਫੇਰ ਵੀ ਔਫਲਾਈਨ ਸਾਨੂੰ ਸਸਤਾ ਹੀ ਮਿਲ ਜਾਦਾ ਸਮਾਨ
ਹਾਂਜੀ ਸਮਾਨ ਵਧੀਆ ਮਿਲ ਜਾਂਦਾ ਨਾ ਸਸਤਾ ਮਿਲ ਜਾਂਦਾ ਘਟ ਰੇਟ 'ਚ ਮਿਲ ਜਾਦਾ
ਲੇਕਿਨ ਕਿ ਕੋਈ ਕੋਈ ਲੋਕਾਂ ਨੂੰ ਸਬਰ ਨਹੀ ਆਉਦਾ ਬਾਈ ਸਾਡੇ ਕੋਲ ਤੇ ਪਰਰ ਜਾਇਆ ਨੀ ਜਾਂਦਾ ਅਸੀ ਤੇ ਔਨਲਾਈਨ ਹੀ ਮੰਗਵਾਵਾਂਗੇ ਤੇ ਕੋਈ ਕੋਈ ਲੋਕੀ ਓਨਲਾਈਨ ਹੀ ਮੰਗਗਾ ਲੈਂਦੇ ਨੇ ਸਮਾਨ
ਹਾਂਜੀ ਕਈ ਲੋਕ ਇਹਹੀ ਸੋਚਦੇ ਆ ਕਿ ਆਪਾ ਉਹ ਉਹ ਕੀ ਕਹਿਦੇ ਆ ਮਤਲਬ ਕਿ ਔਨਲਾਈਨ ਮੰਗਵਾ ਲੈਂਦੇ ਟਾਈਮ ਨ ਹੁਦਾ ਕਈਆਂ ਕੋਲ ਹਾਂਜੀ ਇਹ
ਤੇ ਹੋਰ ਤੁਸੀ ਮਤਲਬ ਇਸ ਵਾਰੀ ਛੁੱਟੀਆਂ 'ਚ ਕਿਥੇ ਘੁੰਮਣ ਗਏ
ਤੇਸ਼ਰਾ
ਹਾਂਜੀ-
ਤਰ ਮੈਂ ਛੁੱਟੀਆਂ ਨੀ ਇਸ ਤਰ੍ਹਾ ਮੈ ਛੁੱਟੀਆਂ 'ਚ ਗਈ ਨੀ ਕਿਤੇ ਵੀ ਘੁੰਮਣ ਵਾਸਤੇ ਹਾਂਜੀ ਹਾਂਜੀ
ਪਲੈਨ ਬਣਾਓ ਪੂਰੀ ਫੈਮਲੀ ਜਾਓ ਇੰਜੋਏ ਕਰਿਓ
ਹਾਂਜੀ- ਹਾਂਜੀ- ਹਲੋ-
ਹਾਂਜੀ- ਹਾਂਜੀ-
ਹਾਂਜੀ ਕੀ ਕਹਿਣਦੇ ਤੁਸੀ ਕੀ ਕਹਿਣਦੇ ਤੁਸੀਂ
ਮੈਂ ਕਹਿੰਦਾ ਸੀ ਕਿ ਤੁਸੀਂ ਮਤਲਬ ਪਲੈਨ ਪਲੂਨ ਬਨਾਓ ਪੂਰੀ ਫੈਮਿਲੀੇ ਜਾਓ ਘੁੰਮ ਫਿਰ ਕੇ ਆਓ।
ਤੇ ਠੀਕ ਨੀ ਨਾ ਰਹਿੰਦਾ ਮੈਂ ਵੀ ਠੀਕ ਨੀ ਨਾ ਰਹਿੰਦੀ।
ਜੀ ਮਤਲਬ ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ ਸੀਗਾ, ਤੁਹਾਨੂੰ ਖਾਣ ਚ ਕਿਹੜੀ ਚੀਜ਼ ਪਸੰਦ ਹੈ ਘਰ ਦੀ
ਮੈਨੂੰ ਘਰ ਦੀਆਂ ਸਾਰੀਆਂ ਚੀਜ਼ਾਂ ਪਸੰਦ ਆ ਬਾਹਰ ਦੇ ਮੈਨੂੰ ਕੁਛ ਵੀ ਨੀ ਪਸੰਦ ਘਰ
ਚੀਜ਼ ਦੱਸੋ ਨਾ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਹੀ ਪਸੰਦ ਹੈਗੀ ਹੈ।
ਨੂੰ ਮੈਂ ਨਾ ਘਰੇ ਵੈਠੇ ਵਸੀੇ ਨਾ ਬਣਾਨਣੀ ਹੁੰਦੀ ਸਮੋਸੇ ਤੇ ਜਾਂ ਮਤਲਬ ਕੀ ਟਿੱਕੀ ਘਰੇ ਬਣਾ ਕੇ ਨਾ ਖਾਣੀ।
ਅੱਛਾ ਜੀ ਮਤਲਬ ਤੁਸੀਂ ਮਤਲਬ ਜੰਕ ਫੂਡ ਪ੍ਰੀਫਰ ਨਹੀਂ ਕਰਦੇ ਜੰਕ ਫੂਡ ਨਹੀਂ ਲੈਂਦੇ।
ਨਾ ਤੇ ਮੈਂ ਨਾ ਮਤਲਬ ਕਿ
ਤੁਸੀਂ। ਤੁਹਾਡਾ ਮਨ ਕੀਤਾ ਜੰਕ ਫੂਡ ਖਾਣ ਦਾ ਤੇ ਤੁਹਾਨੂੰ ਤੁਹਾਨੂੰ ਕੀ ਮਤਲਬ ਕੀ ਖਾਣ ਦਾ ਮਨ ਕਰਦਾ ਹੈ ਜ਼ਿਆਦਾ ਤੇ ਕੀ ਜਿਆਦਾ ਚੀਜ਼ ਪਸੰਦ ਹੈਗੀ।
ਮੈਂ ਸ ਦੱਸਣਾ ਮੈਨੂੰ ਫੂਡ ਪਸੰਦ ਆ ਫਾਸਟ ਫੂਡ ਮੈਂ ਜਾਦਾ ਫਾਸਟ ਫੂਡ ਨੂੰ ਲਾਈਕ ਕਰਦੀ ਹਾਂ।
ਹਾਂਜੀ, ਹਾਂਜੀ
ਹਾਂਜੀ ਮੈਂ ਮਤਲਬ ਕਿ ਜਦੋਂ ਵੀ ਜਾ ਮਤਲਬ ਕਿ ਵੈਸੇ ਮੈਂ ਬਾਜ਼ਾਰ ਦਾ ਘਟ ਹੀ ਖਾਂਦੀ ਆ ਜਦੋਂ ਵੀ ਮੇਰਾ ਦਿਲ ਕਰਦਾ ਮੈਂ ਘਰੇ ਬਣਾ ਲੈਂਨੀ ਹਾਂ।
ਹਾਂਜੀ, ਹਾਂਜੀ ਜੀ ਘਰ ਦਾ ਖਾਣਾ ਸਭ ਤੋਂ ਵਧੀਆ ਹੁੰਦੈ ਜੀ ਬਾਹਰ ਤੋਂ ਤੇ ਸੌ ਗੁਣਾ ਵਧੀਆ ਘਾਰ ਦਾ ਖਾਣਾ
ਹਾਂਜੀ ਪਤਾ ਕੀ ਗਲ ਏ ਕੁੱਛ ਨੀ ਵੈਸੇ ਤੁਹਾਨੂੰ ਪਤਾ ਗਰਮੀ ਚੱਲਦੀ ਪਈ ਆ ਤੇ ਗਰਮੀ ਦੇ ਵਿੱਚ ਵੈਸੇ ਵੀ ਕੋਈ ਵੀ ਕੰਮ ਕਰਨ ਨੂੰ ਜੀਅ ਨਹੀ ਕਰਦਾ, ਕਿਚਨ ਚ ਤੇ ਬਿਲਕੁਲ ਵੀ ਜਾਣ ਨੂੰ ਜੀਅ ਨਹੀਂ ਕਰਦਾ। ਤੇ ਫੇਰ ਮੇਰਾ ਜਦੋਂ ਵੀ ਦਿਲ ਕਰਦਾ। ਫੇਰ ਜਦੋਂ ਮੇਰਾ ਦਿਲ ਕਰਦਾ ਫਿਰ ਮੈਂ ਬਾਹਰੋਂ ਖਾ ਕੇ ਆਂਦੀ ਹਾਂ ਗਰਮੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਖਾਣਾ ਬਣਾਣ ਨੂੰ ਵੀ ਦਿਲ
ਹਾਂਜੀ ਤੇ ਖਾਣਾ, ਖਾਣ ਬਣਾਉਣ ਵੀ ਏਦਾਂ ਮਤਲਬ ਗਰਮੀ ਚ ਹੋ ਜਾਂਦੀ ਹੈ ਪੂਰੀ -ਪੂਰੀ
ਹਾਂਜੀ ਰੋਟੀ ਵੀ ਬਣਾਣੀ ਹੋਵੇੈ ਨਾ ਤੇ ਦਿਲ ਕਰਦਾ ਕਿ ਨਾ ਬਣਾਈਏ। ਅਸੀਂ ਬਾਹਰੋਂ ਔਡਰ ਕਰਕੇ ਤੇ ਖਾ ਲਈ ਗਰਮੀ ਦੇ ਵਿੱਚ ਇਹ ਗੱਲ ਹੁੰਦੀ ਹੈ। ਹਾਂਜੀ ਗਰਮੀ ਦੇ ਵਿੱਚ ਇਹ ਗੱਲ ਹੁੰਦੀ ਹੈ।
ਅੱਛਾ ਜੀ।
ਹਮ
ਹੋਰ ਜੀ ਮਤਲਬ ਤੁਹਾਨੂੰ ਖਾਣਾ ਖੁਣਾ ਬਣਾਣਾ ਆਂਦਾ ਹੈ ਘਰੇ
ਹਾਂਜੀ, ਹਾਂਜੀ ਹਰ ਇਕ
ਮਤਲਬ ਤੁਹਾਨੂੰ ਸਭ ਤੋਂ ਮਤਲਬ ਤੁਹਾਡੇ ਹੱਥ ਦੀ ਚੀਜ਼ ਕਿਸਨੂੰ ਕਿਸ ਨੂੰ ਪਸੰਦ ਆਂਦੀ ਮਤਲਬ ਤੁਹਾਡੇ ਘਰਦੇ ਨੂੰ ਵੀ ਕੀ ਤੁਹਾਨੂੰ ਤੁਸੀਂ ਬਾਹਰ ਆਲਿਆਂ ਨੂੰ ਵੀ ਖਵਾ ਦਿੰਦੇ ਹੋ ਮਤਲਬ ਜਿਹੜੇ ਤੁਹਾਡੇ ਘਰ ਆਂਦੇ ਨੇ
ਹਾਂਜੀ ਬਾਹਰਾਂ ਆਲੇ ਨੂੰ ਖੁਆ ਦੇ ਕਈ ਵਾਰ ਆਸ ਪੜੋਸ ਵਾਲੇ ਵੀ ਮੰਗ ਲੈਂਦੇ ਤੇ ਅੱਜ ਤੁਸੀਂ ਕੀ ਬਣਾਇਆ ਸਬਜ਼ੀ ਤੇ ਫੇਰ ਉਹਨਾਂ ਨੇ ਵੀ ਦੇ ਦਿੱਤੀ ਐ, ਹਾਂਜੀ। ਹਾਂਜੀ ਵੈਸੇ ਮੇਰੇ ਹੱਥ ਦੀ ਸਬਜ਼ੀ ਮੇਰੇ
ਕਿਵੇਂ ਜੇ ਲੱਗਿਆ ਵਧੀਆ ਲੱਗਿਆ।
ਹਾਂਜੀ, ਵੈਸੇ ਮੇਰੇ ਹੱਥ ਦੀ ਸਬਜ਼ੀ ਜ਼ਿਆਦਾ ਮੇਰੇ ਹਸਬੈਂਡ ਨੂੰ ਪਸੰਦ ਆ। ਜਿਆਦਾ ਉਹੀ ਮੇਰੇ ਹੱਥ ਦੀ ਸਬਜ਼ੀ ਪਸੰਦ ਕਰਦੇ ਆ।
ਹਾਂਜੀ ਇਹ ਤੇ ਹੈਗਾ ਹੀ ਦੇਖੋ ਕਿਹੜੇ ਕਿਹੜੇ ਹੱਥ ਤੇ ਜਾਦੂ ਵੀ ਹੁੰਦੈ ਕਹਿੰਦੇ ਨੇ
ਪਰ ਤੁਸੀਂ ਸੁਣਾਓ ਤੁਹਾਡੇ ਪਰਿਵਾਰ ਦੇ ਵਿੱਚ
ਦੇਖੋ ਕਿਸੇ, ਕਿਸੇ ਨੂੰ ਨਾ ਮਸਾਲੇ ਦਾ ਮਤਲਬ ਜ਼ਿਆਦਾ ਹੁੰਦੈ, ਕਿ ਬਈ ਇੰਨਾ ਕੁ ਮਸਾਲਾ ਠੀਕ ਰਹੂਗਾ। ਜੇ ਕਿਹੜਾ, ਕਿਹੜਾ ਕੋਈ ਨਮਕ ਜਿਆਦਾ ਕਰ ਦਿੰਦਾ ਕੋਈ ਮਿਰਚ ਘੱਟ ਕਰ ਦਿੰਦਾ ਫੇਰ ਇਹ ਤੇ ਮਜ਼ਾ ਹੀ ਨਹੀਂ ਆਉਂਦਾ। ਕੇੜੇ ਕੈਂਦੇ ਕਿਸੀ ਕਿਸੀ ਨੂੰ ਨਾ ਮਤਲਬ ਪੂਰਾ ਈ ਐਗਜੈਟ ਹੁੰਦੈ ਕੀ ਮਤਲਬ ਐਨਾ ਈ ਮਸਾਲਾ ਪਊਗਾ ਐਨਾ ਈ ਸਦ
ਤਾਡੇ ਘਰ ਦੇ ਵਿੱਚ ਕੌਣ ਕੌਣ ਹੈਗਾ ਵਾ
ਹਾਂਜੀ-ਹਾਂਜੀ
ਦੇ ਘਰ ਦੇ ਵਿਚ ਈ
ਕੀ ਕਹਿ ਰੇ ਓ?
ਮ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ?
ਅੱਛਾ।
ਹੱਲ ਤਾਂ ਆਵਾਜ਼ ਨੀ ਆਉਂਦੀ ਮੈਂ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈਗਾ ਵਾ?
ਮੇਰੇ ਮੇਰੀ ਤਾਂ ਦੇਖੋ ਜੁਅਇੰਟ ਫੈਮਿਲੀ ਹੈਗੀ ਵੇ ਮੇਰੇ ਤਾਊ ਤੇ ਮੇਰੀ ਸਾਰੇ ਮਤਲਬ ਘਰਦੇ ਇਕੱਠੇ ਰੈਂਦੇ ਨੇ ਸਾਰੇ।
ਹੈਲੋ।
ਚਲੋ ਫਿਰ ਮੈਂ ਕਿਆ ਟਾਈਮ ਹੋ ਗਿਆ ਸੀ ਸਕੂਲ ਦਾ। ਚਲੋ, ਆਪਾਂ ਅਗਲੀ ਕੋਲ ਤੇ ਫਿਰ ਗੱਲ ਕਰਾਂਗੇ।
ਹੁਨੇ ਇੱਕ ਇੱਕ ਮਿੰਟ ਦਾ ਮਿੰਟ ਪੂਰੇ ਹੋਣ ਦਿਆ ਕਰੋ।
ਹੈਂਜੀ?
ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਸੀਗੀ। ਜੀ ਤੁਸੀਂ ਮਤਲਬ ਆਵਾਜ਼ ਤੁਹਾਡੀ ਬਹੁਤ ਵਧੀਆ ਹੈਗੀ ਏ ਤੇ ਤੁਸੀਂ ਮਤਲਬ ਵਧੀਆ ਬੋਲਦੇ ਓ ਜੀ ਮੈਂ ਤੁਹਾਡਾ ਹੋਰ ਟਾਈਮ ਨੀ ਲਵਾਂਗਾ ਸਤਿ ਸ੍ਰੀ ਅਕਾਲ।
ਅੱਛਾ।